ਹੈਲੋ, ਸਸ ਸ੍ਰੀ ਅਕਾਲ ਜੀ।
ਜੀ, ਸਸ ਸ਼੍ਰੀ ਕਾਲ ਜੀ।
ਸਸ ਸ੍ਰੀ ਅਕਾਲ ਜੀ। ਹੋਰ ਕਿਵੇਂ ਓਂ?
ਬੈਠੀ ਆਂ। ਤੁਸੀਂ ਦੱਸੋ?
ਬਸ ਬੈਠੇ। ਹੋਰ ਕੀ ਕਰ ਰੇ ਓ?
ਬਸ ਮੈਂ ਬੀ ਵੇਲੀ।
ਹੋਰ ਨਾਸਤਾ ਵਗੈਰਾ ਹੋ ਗਿਆ?
ਹਾਂਜੀ-ਹਾਂਜੀ ਤੁਆਡਾ
ਹਾਂਜੀ ਹਜੇ ਪੀਤ, ਹੋਨੇ ਪੀਤੈ।
ਕੀ, ਕੀ ਬਨਾਇਆ ਸੀ?
ਅਸੀਂ ਦਾਲ ਪਈ ਸੀ, ਓਦੇ ਨਾਲ ਪਰੋਠੀਆਂ ਬਨਾਈ ਸੀ। ਤੁਸੀਂ ਕੀ ਬਨਾਇਆ ਸੀ? ਹਾਂਜੀ, ਤੁਸੀਂ ਕੀ ਬਨਾਇਐ?
ਪਰੌਂਠੇ ਬਨਾਏ ਸੀ ਅਸੀਂ ਆਲੂ ਦੇ।
ਚਲੋ ਵਧੀਐ। ਹੋਰ?
ਵਧੀਆ। ਤੁਸੀ ਦੱਸੋ, ਸਟਡੀ ਕਰਦੇ ਓ?
ਸਟੱਡੀ ਮੇਰੀ ਕੰਪਲੀਟ ਐ। ਪਲੱਸ ਟੂ ਕੀਤੀ ਐ ਹਜੇ ਈਸੀ ਸਾਲ।
ਓਕੇ-ਓਕੇ।
ਹਾਂਜੀ।
ਤੇ ਹੂਨ ਕੋਲੇਜ।
ਕੌਲੇਸ ਤੇ ਨੀਂ ਜਾਣਾ ਬਾਕੀ ਵੇਖਦੇਆਂ ਕੀ ਕਰੀਏ। ਤੁਸੀ ਦੱਸੋ ਤੁਆਡੀ ਤੁਦੀ ਤੁਸੀ ਕੀ ਕਰਦੇ ਓ?
ਮੈਂਵੀ ਹੂਨ ਪਲੱਸ ਟੂ ਕੀਤੀ ਐ ਹੁਨ ਕੋਲੇਜ ਜਾਂਗੀ।
ਅੱਛਾ ਅਰ, ਕਦੋ ਤੋ ਸਟਾਟ ਨ ਧਾਡੇ ਕੌਲੇਜ?
ਹਾਲੇ ਤਾਂ ਐਡਮਿਸ਼ਨ ਈ ਨੀਂ ਓਇਆ। ਓ ਬਾਰ-ਬਾਰ ਗਰੁੱਪ 'ਚ, ਮੈਰਿਟ ਲਿਸ ਚੇਂਜ ਕਰ-ਕਰ ਕੇ ਭੇਜੀ ਜਾ ਰੀ ਨੇਂ। ਹੁਣ ਬਾਈਸ ਦੀ ਐ ਤੇ ਹੁਣ ਬਾਈ ਤਰੀਕ ਨੂੰ ਜਾਂਅਗੀ।
ਅੱਛਾ।
ਤੇ ਫੇਰ ਦੇਖਾਂਗੀ ਜਾ ਕੇ ਫੇਰ ਕਰਵਾ ਕੇ ਆਂਗੀ ਐਡਮਿਸ਼ਨ।
ਅੱਛਾ। ਕੀ ਲਿੱਤਾ ਤੁਸੀ?
ਬੀ ਏ। ਮੇਨੂੰ ਲੱਗਦੈ ਕਿ ਅਗਲੇ ਮੀਂਨ੍ਹੇ ਈਂ ਖੁੱਲਨਗੀਆਂ ਕਲਾਸਾਂ।
ਹਾਂ, ਕਈਆਂ ਦੀ ਅੱਜ ਤੋਂ ਸ਼ੁਰੂ ਨੇ, ਕਈਆਂ ਦੀ ਤੇਰਾ ਅਗਸਤ ਤੋਂ ਨੇ।
ਅੱਛਾ- ਅੱਛਾ ਠੀਕ ਅ।
ਕਿਸੇ ਦੀ ਪੰਦਰਾਂ ਤੋਂ ਐ ਸ਼ੁਊ, ਐਵੇਈ ਅ ਜੰਦੈ।
ਓਕੇ, ਹੋਰ ਦੱਸੋ ਤੁਸੀ ਘਰ ਸਭ ਠੀਕ ਨੇ?
ਹਾਂਜੀ, ਹਾਂਜੀ- ਹਾਂਜੀ ਵਧੀਆ।
ਔਰ, ਭਰਾ ਗਿਆ ਤਾਢਾ ਸਕੂਲ?
ਹਾਂਜੀ- ਹਾਂਜੀ ਓ ਗਿਆ ਸਕੂਲ ਅੱਜ, ਦੋ ਦਿਨ ਦੀ ਛੁੱਟੀ ਸੀ। ਸੈਚਅਡੇ- ਸੰਡੇ।
ਹਾਂਜੀ -ਹਾਂਜੀ। ਮੇਰੇ ਭੈਣ- ਭਰਾ ਘਰ ਸੀ, ਦੋ ਦਿਨ ਜੀਨਾ ਹਰਾਮ ਕਰ ਦਿੰਦੇ ਨੇ, ਘਰ ਰੈਅਜਣ ਤੇ।
ਆਏ ਸਾਰਾ ਦਿਨ, ਫੋਨ ਈ ਨੀਂ ਛਡਦੇ।
ਓਵੀ ਐਦਾਂਈਂ ਲੜਨ ਪੈ ਜਾਣਗੇ ਵੀ, ਮੈਨੂੰ ਚਲਾਣੈ, ਮੈਨੂੰ ਚਲਾਣੈ।
ਹੂੰਅ।
ਪੜ੍ਹਨੇ ਨੂੰ ਕੈਦੋ ਤਾ, ਐਨਾਂ ਨੂੰ ਮੋਤ ਪੈ ਜਾਂਦੀ ਐ।
ਓ ਤੇ ਐਈ ਐ।
ਅਹ ਹਾਂਜੀ।
ਹੋਰ, ਦੱਸੋ ਤੁਹਾਡਾ‌ ਡੇਲੀ - ਰੂਟੀਨ ਕੀ ਐ?
ਮੇਰਾ ਡੇਲੀ- ਰੂਟੀਨ, ਜਿਸ ਦਿਨ ਮੇਰੇ ਭੈਣ- ਭਰਾ ਸਕੂਲ ਨਾ ਜਾਣ, ਉਸ ਦਿਨ ਤੇ ਮੈਂ ਨੋ ਵਜੇ ਈ ਉੱਠਣੀ ਆ। ਪਰ ਜਿੱਦਣ ਐਨਾਂ ਨੇ ਜਾਣਾ, ਉਂਦੈ ਸੰਡੇ ਨੂਈ ਵੈਸੇ ਤੇ ਘਰ ਰੈਂਦੇ ਨੇ, ਐ ਸੈਟਡੇ ਨੂੰ। ਫੇਰ ਉਸ ਤੋਂ ਬਾਅਦ, ਮੰਮੀ ਉੱਠਦੇ ਨੇ ਪੰਜ ਵਜੇ, ਫੇਰ ਪੌਣੇ ਛੇ ਵਜੇ ਦੋਨੋਂ ਉੱਠਦੇ ਨੇ ਫਿਰ ਐਂਨਾਂ ਦੀ ਚੈਂ- ਚੈਂ, ਸੁਣਦੀ- ਸੁਣਦੀ, ਮੈਂ ਸਾਢੇ ਛੇ ਵਜੇ ਉੱਠ ਜਾਂਨੀ ਐਂ। ਫਿਰ ਨੀਂਦ ਈ ਨੀਂ ਆਂਦੀ।
ਹਾਂ ਇੱਕ ਵਾਰੀ ਅੱਖ ਖੁਲ ਜੇ, ਫਿਰ ਨੀ ਆਂਦੀ ਨੀਂਦ।
ਹਾਂਜੀ- ਹਾਂਜੀ ਫਿਰ ਉਸ ਤੋ ਬਾਦ ਮੈਂ ਉੱਠ ਕੇ ਮੂੰਅ ਹੱਥ ਧੋ ਕੇ ਫਿਰ, ਐ ਜਦੋ ਜਾਂਦੇ ਨਾ, ਐ ਚਲ ਜਾਂਦੇ ਨੇ, ਛੇ ਪਚਪਨ ਤੇ ਚਲੇ ਜਾਂਦੇ ਨੇ, ਆਟੋ ਆਲੇ ਦਾ ਵੇਟ ਕਰਦੇ। ਉਅ ਵੇਟ ਕਰਦੇ ਨਾ, ਉੱਥੇ ਉਅਨੇ ਕ ਉਅ ਸੱਤ ਕਰ ਵਜੇ ਆਂਦੈ, ਯਾ ਤੇ ਸੱ ਤ ਵਜੇ ਆਏਗਾ, ਯਾ ਸੱਤ ਪੰਜ ਤੇ ਆਏ, ਦਸ ਮਿੰਟ ਪਹਿਲਾ ਟੁੁਰ ਜਾਂਦੇ ਨੇ।
ਕਿਸ ਚੀਜ਼ ਤ ਜਾਂਦੇ ਨੇ? ਅੱਛਾ -ਅੱਛਾ।
ਫਿਰ ਉਅ ਸਾਰੇ, ਘੁੰਮਦੈ ਨਾ ਬੱਚੇ ਲੈਣ।
ਹਾਂਅ ਫੇਰ ਤ ਠੀਕ ਐ, ਜਲਦੀ ਜਾਣਾ ਪੈਣੈ ਫਿਰ ਤੇ।
ਹਾਂਜੀ- ਹਾਂਜੀ ਫਿਰ ਉਸ
ਟੀਚਰ ਸੁਣਦੀ ਵੀ ਨੀਂ ਨਾ, ਬੱਚਿਆਂ ਦੀ ਫਿਰ।
ਹਾਂਜੀ -ਹਾਂਜੀ ਫਿਰ ਉਸ ਤੋਂ ਬਾਅਦ, ਨਾਂਅਨੀਂਆਂ ਮੈਂ ਫੇਰ ਉਸ ਤੋ ਬਾਅਦ ਨਾਂਅ ਕੇ, ਜਾ ਮੰਦਰ ਚਲਜਾਂਗੀ ਯਾ ਫਿਰ ਪਾਠ ਕਰ ਲਾਂਗੀ। ਫਿਰ ਰੋਟੀ ਖਾਂਗੀ। ਨਾਸ਼ਤਾ, ਫਿਰ ਉਸ ਤੋਂ ਬਾਅਦ ਘਰ ਦਾ ਕੰਮ ਅੱਧਾਂ ਤੇ ਮੰਮੀ ਕਰ ਦਿੰਦੀ ਹੈ। ਬੱਸ ਝਾੜੂ -ਝਾੜੂ ਰਹਿ ਜਾਂਦਾ ਹੈ। ਸਾਫ਼ ਸਫ਼ਾਈ ਚਾਦਰ ਚਿੱਧਰ ਸਬ ਮੰਮੀ ਪਾ ਦਿੰਦੀ ਆ, ਮੈਂ ਝਾੜੂ ਮਾਰਨੀ ਆ, ਫੇਰ ਪੋਚਾ ਤੇ ਲੱਗ ਨਵੀਂ ਫਰਸ਼ ਵੀ ਹੈਨਾ
ਅੱਛਾ- ਅੱਛਾ
ਹਾਂਜੀ -ਹਾਂਜੀ ਬੱਸ ਫਿਰ ਉਸ ਤੋਂ ਬਾਅਦ ਫਰੀ ਹੋ ਕੇ, ਬਹਿੰਦੇ ਹਾਂ ਇਸ ਟਾਈਮ ਫਿਰ ਹੁਣ ਦੁਪਹਿਰ ਦਾ, ਹੋ ਜੇਗਾ ਦੇਖਿਓ।
ਕੀ ਸੋਚਿਆ, ਬਣਾਉਣ ਵਾਸਤੇ ਦੁਪਹਿਰੀ
ਹਲੇ ਤਾਂ ਰਾਤੀ ਮੰਮੀ ਨੇ ਕੜੀ ਬਣਾਈ ਸੀ, ਤੇ ਉਹ ਹੀ ਪਈ ਐ। ਹਾਂਜੀ, ਮੰਮੀ ਨੇ ਹਾਂਜੀ, ਮੰਮੀ ਕੜੀ ਬਣਾਉਂਦੀ ਐ ਨਾ, ਤੇ ਬਹੁਤ ਟੇਸਟੀ ਬਣਾਉਂਦੇ ਨੇ, ਮੈਂ ਤੇ ਮੰਮੀ ਨੂੰ ਪਹਿਲਾਂ ਹੀ ਪੜੋਸੀ ਸਾਈ ਦੇ ਜਾਂਦੇ ਨੇ, ਸਾਡੇ ਘਰ ਭੇਜਿਓ- ਸਾਡੇ ਘਰ ਭੇਜਿਓ। ਉਹ ਇੱਕ ਦੀਦੀ ਦੀ ਬਣਾਈ, ਉਹ ਹੈ ਹੀ ਨੀ ਫੇਰ ਮੰਮੀ ਨੇ ਫਾਲਤੂ ਬਣਾ ਲਈ ਸੀ, ਆਂਟੀ ਨੂੰ ਮੈਂ ਦੇ ਆਈ ਇਕ ਏਧਰ ਏਨੂੰ ਆਲੂ ਵੀ ਦੇ ਆਈ ਆ ਹੁਣ, ਮੰਮੀ ਕੈਂਦੀ ਏਨੀ ਪਈ ਐ ਮੈਂ ਕਕੇਆ ਪਈ ਰੈਂਣ ਦੋ ਹੁਣ।
ਦੁਪੈਰੇ ਖਾਵਾਂਗੇ ਨੀਂ।
ਹਾਂਜੀ।
ਕੜੀ ਵੀ ਦੋ-ਤੇਂਨ ਟਾਈਮ ਬਾਦ ਨਾ ਖੱਟੀ ਜਾਦਾ ਹੋ ਜਾਂਦੀ, ਸਵਾਦ ਲੱਗਦੀ ਐ ਹੋਰ।
ਹਾਂਜੀ, ਓ ਕੁਛ ਓ ਲੱਸੀ ਵੀ ਖੱਟੀ ਹੀ ਤੇ
ਅੱਛਾ, ਖੱਟੀ ਕੜੀ ਅੱਛੀ ਲੱਗਦੀ, ਅੱਛੀ ਲੱਗਦੀ ਐ।
ਮੇਥੋ ਤੋਂ ਨੀ ਜਾਦਾ ਖੱਟੀ ਖਾਈ ਜਾਂਦੀ।
ਹਾਂਜੀ
ਮੈਂ ਨੀਂ ਖਾ ਸਕਦੀ ਜਾਦਾ ਖੱਟੀ, ਥੋੜ੍ਹੀ ਜੀ ਵੀ ਹੋਏਗੀ ਤਾਂ ਵੀ ਨੀਂ। ਮੇਰੀ ਮੰਮੀ ਨੂੰ ਵੀ ਖੱਟੀ ਪਸੰਦ ਐ।
ਸਾਡੇ ਏਥੇ ਕਨ੍ਹਇਆ ਚੌਕ ਤੇ ਮਿਲਦੀ ਐ, ਬੜੀ ਖੱਟੀ ਕੜੀ ਬੋਤ ਜਾਦਾ ਕੜੀ-ਚੋਲ। ਬੋਤ ਖੱਟੇ ਬੰਨਦੇ ਨੇ ਬੋਤ ਜਾਦਾ, ਐਂ ਸਵਾਦ ਹੁੰਦੇ ਨੇ ਗਰਮ-ਗਰਮ ਖਾਓ।
ਵਧੀਆ ਫੇਰ ਓ
ਮੈਂ ਦੋ-ਤਿੰਨ ਵਾਰੀ ਖਾਈ ਆ ਓਦੀ।
ਠੀਕ। ਫੇਰ ਓਤੋਂ ਬਾਦ ਦੁਪੈਰ ਦਾ ਹੋ ਜਾਂਦੈ, ਫੇਰ ਦੁਪੈਰਦੀ ਰੋਟੀ ਕਰਕੇ ਮੈਂ ਭਾਂਡੇ ਧੋਦੀ ਆਂ ਫਿਰ ਸ਼ਾਮ ਨੂੰ ਟਿਊਸ਼ਨ ਆਲੇ ਬੱਚੇ ਆ ਜਾਂਦੇ ਨੇ, ਚਾਰ ਵਜੇ। ਫੇਰ ਓਨਾਂ ਨੂੰ ਹਾਂਜੀ-ਹਾਂਜੀ ਫੇਰ ਚਾਰ ਵਜੇ ਓ ਆਂਦੇ ਨੇ ਫੇਰ ਛੇ ਵਜੇ ਤੱਕ ਇੱਕ ਤੇ ਸਿਕਸ ਦੀ ਆ, ਏਕ ਏਟਥ ਦੀ ਆ, ਤੇ ਏਕ ਪ੍ਰੀ ਨਰਸਰੀ ਦੀ ਆ।
ਅੱਛਾ ਕਿਨ ਤਿੰਨ ਬ, ਕਿੰਨੇਂ ਬੱਚੇਆਂ ਆਂਦੇ
ਚਾਰ ਹੈਗੇ ਨੇ, ਤੇ ਮੇਰੇ ਭੈਣ-ਭਰਾ ਵੀ ਬੈਂ ਜਾਂਦੇ ਨੇ ਛੇ ਈ ਮੰਨ ਲਓ।
ਅੱਛਾ ਮੈਂ ਵੀ ਪੜਾਦੀ ਆਂ, ਮੇਰੇ ਕੋਲ ਤਿੰਨ ਆਂਦੇ ਨੇ।
ਓਕੇ-ਓਕੇ ਟਾਈਮ ਪਾਸ ਤਾਂ ਕਰਨਾ ਈਐ ਯਾਰ।
ਹੋਰ, ਕੀ ਕਰੀਏ ਫੇਰ?
ਹਾਂਜੀ-ਹਾਂਜੀ, ਫੇਰ ਉਸ ਤੋਂ ਬਾਦ ਜਿਦਾ ਕੰਮ ਹੋਜੇਗਾ ਵੈਸੇ ਤੇ ਜਦੋਂ ਓਨਾਂ ਯ ਟੀ ਚੱਲਦੇ ਨੇ ਤਾਂ ਫੇਰ ਸਾਢੇ ਛੇ ਈ ਐਨਾ ਦੀ ਛੁੱਟੀ ਹੁੰਦੀ ਐ। ਜਦ ਤੱਕ ਸੁਣਾਦੀ ਨੀ ਮੈਂ ਭੇਜਦੀ ਨੀ, ਜੇੜੀ ਇੱਕ ਐ ਸਿਕ ਸਥ ਕਲਾਸ ਦੀ ਓ ਬੜੀ ਨਲੈਕ ਐ ਓ ਬੜੀ ਪਿੱਟਦੀ ਐ, ਓ ਕਸਮ ਨਾਲ।
ਅੱਛਾ।
ਔਰ ਪਰੇਸ਼ਾਨ ਈ ਕਰ ਦੇਗੀ ਵੀ ਇੱਕ ਵਾਰ ਤੈਨੂੰ ਓਨੂੰ ਈਜ਼ੀ ਤਰੀਕੇ ਨਾਲ ਵੀ ਮੈਂ ਸਮਝਾਵਾਂਗੀ ਨਾ ਤਾਂ ਕੁਛ ਓਦਾ ਐ ਐੱਨ ਸੀ ਆਰ ਟੀ ਦੇ ਮਖਿਆ ਜੇ ਐਨ ਸੀ ਆਰ ਟੀ, ਹਾਂਜੀ ਜਿ ਮੈਂ ਕੇਆ ਜੇ ਐਨ ਸੀ ਆਰ ਟੀ ਨੀਂ ਹੁੰਦੀ ਤਾਂ ਲੈਣੀ ਜਰੂਰੀ ਸੀ।
ਓਈ ਐ। ਮੇਰੇ ਕੋਲ ਵੀ ਨਾ ਇੱਕ ਕੁੜੀ ਆਂਦੀ ਐ, ਓਨੂੰ ਹਿੰਦੀ ਪੜ੍ਹਨੀ ਨੀ ਆਂਦ ਦੀ, ਲੈ ਕੇ ਇੰਗਲਿਸ਼ ਮੀਡੀਅਮ ਬੈਠੀ ਐ।
ਓਹੀ ਤੇ ਓਦਾ ਵੀ ਐਈ ਸੇਮ ਸੀਨ ਐ, ਓਨੂੰ ਇੱਕ ਤਾਂ ਮੈਥ ਨੀਂ ਆਂਦਾ, ਨਾ ਸਾਇੰਸ ਆਂਦਾ ਬਾਕੀ ਤੇ ਕਰ ਲੈਂਦੀ ਐ। ਸਾਰਾ ਕੁਝ ਮਤਲਬ ਹਿਸਟਰੀ ਵੀ ਓਦੀ ਮਤਲਬ ਐਸ ਐਸ ਟੀ ਕੈਂਦੇ ਨਾ ਓ ਐਸ ਐਸ ਟੀ ਵੀ ਓਨਾਂ ਦੀ, ਇੰਗਲਿਸ਼ 'ਚ ਹੈਗੀ ਐ।
ਅੱਛਾ-ਅੱਛਾ।
ਤੇ ਓਵੀ ਨੀ ਓ ਪੜ੍ਹ ਪਾਂਦੀ ਚੰਗੀ ਤਰ੍ਹਾਂ, ਮੈਨੂੰ ਗੁੱਸਾ ਬੜਾ ਆਂਦਾ ਮੈਂ ਕੇਆ ਲੈਣੀ ਜਰੂਰੀ ਸੀ ਫੇਰ।
ਸਾਡਾ ਐ ਸਈ ਸੀ ਕਿ ਅਸ ਅ ਮਤਲਬ
ਹਾਂਜੀ। ਵੈਸੇ, ਤੁਸੀਂ ਮੈਂ ਕਿੰਨੇ ਸਕੂਲਾਂ 'ਚ ਦੇਖਿਆ ਐ ਸੀਨ, ਜੇੜੇ ਐ ਇੰਗਲਿਸ਼ ਮੀਡੀਅਮ ਵਾਲੇ ਹੋਂਦੇ ਨੇ ਨਾ, ਏਨਾਂ ਨੂੰ ਹਿੰਦੀ ਵੀ ਨੀ ਪੜ੍ਹਨੀ ਆਂਦੀ ਔਰ ਇੰਗਲਿਸ਼ ਬੋਲਣੀ ਵੀ ਨੀ ਆਂਦੀ। ਐਹ ਸੀਨ ਹੁੰਦਾ ਇਹਨਾਂ ਦਾ।
ਕੀ ਫਾਇਦਾ ਜਦ ਸਾਂ ਜਦ ਆਂਦੀ ਨੀ ਆ।
ਹਾਂਜੀ, ਮੈਂ ਤਾਂ ਓਦੀ ਮੰਮੀ ਨੂੰ ਫੋਨ ਕਰ ਦੇਣੀ ਆਂ, ਜਿਸ ਤਰ੍ਹਾਂ ਬੈਠੀਐ ਨਾ, ਪੜ੍ਹਦੀ ਨੀ, ਮੈਂ ਓਦੀ ਮੰਮੀ ਕੋਲ ਫ਼ੋਨ ਕਰਨੀ ਆਂ। ਫੇਰ ਫਟਾਫਟ ਲੱਗ ਗੀ, ਮੰਮੀ ਯੇ ਮੇਰੇ ਕੋ ਦੀਦੀ ਨੇ ਡਾਂਟਾ ਥਾ, ਇਸ ਕਰਕੇ ਯਾਦ ਨੀ ਹੋਇਆ। ਮੈਂ ਕਿਆ, ਅੱਛਾ! ਓਦੀ ਮੰਮੀ ਕਹਿੰਦੀ ਵੀ ਦੀਦੀ ਤੇ ਡਾਂਟ ਡਾਟੇਗੀ ਤੈਨੂੰ ਵੀ, ਜਦੋਂ ਤੂੰ ਪੜੇਗੀ ਨੀ।
ਹਮ, ਹਮ।
ਹਾਂਜੀ, ਤੇ ਤਾਡੇ ਕੋਲ ਕੇੜੀ ਕਲਾਸ ਦੇ ਆਂਦੇ ਨੇ?
ਦੋ ਸੈਕਿੰਡ ਦੇ ਆ, ਔਰ ਇੱਕ ਸਕੂਲ ਨੀ ਜਾਂਦੀ ਹਜੇ, ਪਰ ਓਨੂੰ ਥੋੜ੍ਹਾ-ਬੋਤਾ ਆਂਦੈ, ਪਹਿਲੇ ਤੋਂ। ਤੀਨ ਆਂਦੇ ਨੇ, ਏਕ ਹਿੰਦੀ ਮੀਡੀਅਮ ਦੀ ਨਈਂ-ਨਈਂ ਅੰ ਇੱਕ ਯਮਨਾ ਪਬਲਿਕ ਦਾ, ਇੱਕ ਭਗਵਤੀ ਏਕ ਸਕੂਲ ਨੀ ਜਾਂਦੇ, ਹਾਂਜੀ।
ਤੁਸੀਂ ਵੀ ਫੇਰ ਚਾਰ ਵਜੇ ਈ ਪੜ੍ਹਾਂਦੇ ਹੋਣੇ ਓ?
ਮੈਂ, ਜੂਨ ਚੱਲਦਾ ਪਿਆ ਸੀ ਨਾ ਪਹਿਲਾਂ, ਤੇ ਮੈਂ ਤੇ ਸਵੇਰੇ ਬੁਲਾ ਲੈਂਦੀ ਸੀ।
ਹਾਂ, ਮੈਂ ਵੀ ਜੂਨ 'ਚ ਸਵੇਰੇ ਈ ਬੁਲਾਏ ਸੀ।
ਬਸ ਫੇਰ, ਜੂਨ, ਏਕ ਜੂਨ ਤੋਂ ਆਣਾ ਸ਼ੁਰੂ ਕੀਤਾ ਸੀ ਓਨਾਂ ਨੇ। ਤੇ ਹੁਣ ਦਿਨ ਅ 'ਚ ਸਕੂਲ ਜਾਣ ਲੱਗੇ ਨੇ ਤੇ ਮੈਂ ਤਿੰਨ ਵਜੇ ਬੁਲਾਣੀ ਆਂ, ਕਿਉਂਕਿ ਮੈਂ ਪੰਜ ਵਜੇ ਸੈਂਟਰ ਜਾਣਾ ਹੁੰਦਾ ਐ ਕੰਪਿਊਟਰ ਇਸ ਕਰਕੇ।
ਸਾਲ ਦਾ ਕਰ ਰੇ ਓ?
ਹਾਂਜੀ? ਹਾਂਜੀ-ਹਾਂਜੀ।
ਸਾਲ ਦਾ ਕਰ ਰਏ ਓ ਕੋਰ
ਹਾਂਜੀ, ਤਿੰਨ ਮਹੀਨੇ ਹੋ ਗਏ ਆ।
ਚਲੋ ਵਧੀਆ।
ਨਿੱਬੜ ਜੇਗਾ ਐਵੀ।
ਕੱਲੇ ਜਾਂਦੇ ਓ, ਜਾਂ ਕੋਈ ਹੋਰ ਵੀ ਜਾਂਦਾ ਤਾਡੇ ਨਾਲ, ਫਰੇਂਡ-ਫਰੂੰਡ?
ਸਈ ਐ।
ਅੱਛਾ, ਗਲੀ ਦੀ ਐ, ਠੀਕ।
ਹਮ, ਦੋ ਤਿੰਨ ਫਰੈਂਡਾਂ ਦਾ ਤਾਂ ਹੋ ਗਿਆ। ਬਾਕੀ ਕਿਥੇ ਹੋਰ ਜਾਂਦੀਆਂ ਨੇ ਦੋ। ਮੈਂ ਏਥੇ ਜਾਂਦੀ ਮੇਰੇ ਘਰ ਦੇ ਕੋਲ ਈ ਐ, ਪੰਜ-ਸੱਤ ਘਰ ਛੋਡ ਕੇ।
ਠੀਕ ਆ ਫੇਰ ਤਾਂ, ਕੋਲ
ਕੋਲ ਠੀਕ ਆ, ਏਨੀਂ ਦੂਰ ਕੋਣ ਜਾਏ।
ਹਾਂਜੀ, ਔਰ ਉਤੋਂ ਗਰਮੀ ਵੀ ਐਨੀ ਹੋਈ ਆ, ਬਾਰ ਤੇ ਨਿਕਲਣੇ ਨੂੰ ਜੀ ਹਾਂਜੀ-ਹਾਂਜੀ।
ਸਈ ਗੱਲ ਐ।
ਹੋਰ ਦੱਸੋ, ਤੁਸੀਂ ਦੁਪੇਰੀ ਕੀ ਬਣਾਓਗੇ?
ਦੂਪੇਰੀ ਹਜੇ ਸੋਚਿਆ ਨੀ ਕੀ ਬਣੇਗਾ। ਸੋਚਾਂਗੇ ਹਜੇ ਕੀ ਬਣੇਗਾ। ਗਰਮੀਆਂ 'ਚ' ਸਮਝ ਵੀ ਨੀ ਆਂਦਾ, ਕੀ ਬਣਾਈਏ?
ਹਾਂਜੀ ਇਹ ਤਾਂ ਹੈ।
ਤੂੰ ਦੱਸ ਕਿੰਨਾ
ਸਾਡੀ ਵੀ ਕੜੀ ਪਈ ਆ, ਉਹੀ ਲੱਗ ਜਾਏਗੀ ਦੁਪਹਿਰੀ, ਫੇਰ ਅਸੀਂ ਸ਼ਾਮੀ ਸੋਚ ਸੋਚਾਂ ਗਏ, ਕੀ ਬਣਾਣਾ, ਅੱਧਾ ਘੰਟਾ ਤੇ ਮੰਨ ਲਓ। ਸੋਚਣੇ 'ਚ, ਹਾਂਜੀ। ਹੋਰ ਦੱਸੋ ਤੁਸੀਂ
ਬਸ, ਹੋਰ ਤੁਆਡਾ ਤੁਸੀਂ ਕੀ- ਕੀ ਸਬਜੈਕਟ ਲਿੱਤੇ ਆ, ਬੀਏ 'ਚ
ਕਿਨੇ ਹਾਲੇ ਨਾ ਮੈਂ ਵੈਸੇ ਤਾਂ ਮੈਂ ਉਹੀ ਲਾਂਗੀ, ਹਿਸਟਰੀ ਔਰ ਪੋਲੀਟੀਕਲ
ਹੋਰ।
ਫਿਜੀਕਲ ਹੈਗੀ ਨਾ ਉਹਦੀ ਜਗ੍ਹਾ ਮਿਊਜ਼ਿਕ ਲਾਂਗੀ।
ਅੱਛਾ ਮਿਊਜ਼ਿਕ ਲਓ ਗਏ। ਮਿਊਜ਼ਿਕ ਵੀ ਸਹੀ ਐ, ਠੀਕ ਹੈ। ਠੀਕ ਐ ਠੀਕ। ਓਕੇ। ਹਾਂਜੀ।